ਹੈਲੋ।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
ਹੋਰ ਕੀ ਹਾਲ।
ਵਧੀਆ ਜੀ ਤੁਸੀਂ ਸੁਣਾਓ।
ਬਸ ਅਸੀਂ ਵੀ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ ਬਾਹਰ ਠੀਕ ਸਭ।
ਹਾਂਜੀ ਸਾਰੇ ਵਧੀਆ ਜੀ।
ਹੋਰ ਮੌਸਮ ਕਿਹੋ ਤੁਹਾਡੇ ਗਰਮੀ ਆ ਹਵਾ ਚਲਦੀ ਏ।
ਬਹੁਤ ਜ਼ਿਆਦਾ ਗਰਮੀ ਜੀ ਏ ਸੀ ਤੋਂ ਬਗੈਰ ਰਿਹਾ ਈ ਨਹੀਂ ਜਾਂਦਾ।
ਗਰਮੀ ਐ ਸਾਡੇ ਇੱਥੇ ਮਤਲਬ ਥੋੜੇ ਦਿਨ ਪਹਿਲੇ ਤਾਂ ਬੜੀ ਗਰਮੀ ਪਈ ਆ ਅੱਜ ਕੱਲ ਥੋੜਾ ਮੌਸਮ ਠੀਕ ਰਹਿੰਦਾ ਮਤਲਬ ਹਵਾ ਵਗੈਰਾ ਚੱਲਦੀ ਐ।
ਅੱਛਾ ਜੀ।
ਹਾਂਜੀ।
ਇੱਥੇ ਤਾਂ ਬਹੁਤ ਜ਼ਿਆਦਾ ਗਰਮੀ ਲੱਗੀ ਹੋਈ ਏ ਸੀ ਤੋਂ ਬਗੈਰ ਰਿਹਾ ਨਹੀਂ ਜਾਂਦਾ ਹੁਣ ਮੈਂ ਸੋਚਦਾ ਮੈਂ ਕਿ ਘੁੰਮਣ ਜਾਈਏ ਕਿਤੇ ਵਾਟਰ ਪਾਰਕ।
ਅੱਛਾ! ਵਾਟਰ ਪਾਰਕ' ਤੁਹਾਡੇ ਮਤਲਬ ਆਸ ਪਾਸ ਹੈਗੇ ਤੇ ਬਾਹਰ ਤੋਂ ਹੀ ਜਾਣ ਦੀ ਪਲੈਨਿੰਗ ਕਰਦੇ ਪਏ।
ਸਾਡੇ ਆਸ ਪਾਸ ਤਾਂ ਮੁਸ਼ਕਿਲ ਈ ਏ! ਅੰਮ੍ਰਿਤਸਰ 'ਚ ਹੈਗਾ ਏ ਪਰ ਮੈਂ ਪ੍ਰੈਫਰ ਜਲੰਧਰ ਕਰਦਾ ਵਾ ਜਾਣ ਵਾਸਤੇ।
ਜਲੰਧਰ ਤੇ ਫੇਰ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਉਹ ਵੱਡਾ ਬੜਾ।
ਹਾਂਜੀ।
ਮੈਂ ਕਿਹਾ ਜਲੰਧਰ ਤਾਂ ਲੋਕੀ ਦੂਰੋਂ ਆਉਂਦੇ ਨਾ ਠੰਡੇ ਹੋਣ
ਹਾਂਜੀ, ਹਾਂਜੀ ਠੰਡੇ ਹੋਣ ਆਉਂਦੇ ਆ ਬਾਹਰੋਂ ਦੀ। ਅੰਮ੍ਰਿਤਸਰ ਵੀ ਆਉਂਦੇ ਆ ਠੰਡੇ ਹੋਣ ਲੋਕੀ।
ਅੱਛਾ।
ਹਾਂਜੀ। ਪਰ ਮੈਂ ਨਾ ਦੋ ਦਿਨ ਪਹਿਲਾਂ ਹੁਸ਼ਿਆਰ ਆਪਣਾ ਵਿਜ਼ਿਟ ਕੀਤਾ ਸੀ। ਕੋਲ ਦੇ ਸ਼ਹਿਰ ਅਤੇ ਉੱਥੇ ਮੈਂ ਗਿਆ ਜਦੋਂ ਅਤੇ ਸਵੀਮਿੰਗ ਪੂਲ ਮਤਲਬ ਕਿ ਉੱਥੇ ਐਂਟਰੀ ਸੀ ਦੋ ਦੋ ਸੌ ਰੁਪਇਆ ਮਤਲਬ ਹੰਡਰਡ ਰੁਪੀਜ਼ ਐਂਟਰੀ ਅਤੇ ਸੌ ਰੁਪਇਆ ਸਵੀਮਿੰਗ ਦਾ ਅੰਦਰ ਮੈਂ ਗਿਆ ਪਹਿਲਾਂ ਪਾਰਕ ਪੂਰਕ ਵੇਖੀ ਫਿਰ ਅੰਦਰ ਸਵਿਮਿੰਗ ਵੱਲ ਗਿਆ ਉੱਥੇ ਦੋ ਪੂਲ ਸੀ ਇੱਕ- ਫੈਮਿਲੀ ਪੂਲ ਸੀ ਅਤੇ ਦੂਜਾ ਸੀ ਓਪਨ ਪੂਲ ਮਤਲਬ ਸਾਰੇ ਨਹਾਉਂਦੇ ਪੇ ਹੀ ਵਿੱਚ ਅਤੇ ਫੈਮਿਲੀ ਪੂਲ ਤੇ ਤਾਂ ਵੀ ਮਾੜਾ ਮੋਟਾ ਠੀਕ ਸੀ। ਜਿਹੜਾ ਓਪਨ ਪੂਲ ਸੀ ਉਹਤੇ ਜ਼ਿਆਦਾ ਹੀ ਗੰਦ ਪਿਆਦਾ ਸੀ।
ਗੰਦ ਕੀ ਮਤਲਬ ਲੋਕੀ ਗੰਦੇ ਹੀ ਜਾਂ ਪਾਣੀ ਗੰਦਾ ਸੀ।
ਲੋਕੀ ਲੋਕਾਂ ਨੇ ਕੀ ਗੰਦਾ ਹੋਣਾ ਪਾਣੀ ਹੀ ਏਡਾ ਗੰਦਾ ਸੀ। ਘਸਮੈਲਾ ਜਿਹਾ ਪਾਣੀ ਸੀ ਵਿੱਚ ਚ ਵਾਲ ਤੈਰਦੇ ਪਏ ਸੀ ਏਡਾ ਮਤਲਬ ਕਲਰ ਹੀ ਬ ਕਲਰ ਕਲਰ ਤੋਂ ਹੀ ਪਤਾ ਲੱਗ ਜਾਂਦਾ ਪਾਣੀ ਦੇ ਕਿੱਦਾਂ ਦਾ ਸੀ।
ਵੀ ਲੋਕੀ ਨਾਈ ਜਾ ਰਹੇ ਸੀ ਵਿੱਚ ਈ।
ਲੋਕ ਘੱਟੋ, ਘੱਟ ਨਾ ਪੂਲ ਹੋਏਗਾ ਮਤਲਬ ਕਿ ਥ੍ਰੀ ਬਾਏ ਥ੍ਰੀ ਸੈਂਟੀਮੀਟਰ, ਸੈਂਟੀਮੀਟਰ ਕਹਿ ਤਾਂ ਥ੍ਰੀ ਬਾਏ ਥ੍ਰੀ ਮੀਟਰ ਦਾ ਪੂਲ ਹੋਏਗਾ। ਹੈਲੋ।
ਅੱਛਾ।
ਥ੍ਰਰੀ ਬਾਏ ਥ੍ਰਰੀ ਕਹਿ ਤਾ ਸਿਕਸ ਬਾਏ ਸਿਕਸ ਫੁੱਟ ਦਾ ਪੂਲ ਹੋਏਗਾ। ਦੇ ਵਿੱਚ ਘੱਟੋ, ਘੱਟ ਵੀ ਤੀਹ ਚਾਲੀ ਜਣੇ ਨਹਾਉਂਦੇ ਪਏ ਸੀ।
ਉਹ ਤੇ ਫੇਿਰ ਪਾਣੀ ਨੀ ਉਹ ਤੇ ਗਟਰ ਬਣ ਗਿਆ ਹੋਏਗਾ।
ਗਟਰ ਨਹੀਂ ਚਲੋ ਗਟਰ ਨਹੀਂ ਕਹਿ ਸਕਦੇ ਪਰ ਜ਼ਿਆਦਾ ਹੀ ਮਤਲਬ ਗੰਦਾ ਹੋ ਗਿਆ ਸੀ। ਪਾਣੀ ਮਤਲਬ ਨਹਾਨ ਯੋਗ ਨਹੀਂ ਸੀ।
ਤੀਹ ਚਾਲੀ ਵਿੱਚੋਂ ਨਾ-ਨਾ ਕਰਦੇ ਦਸ ਬੰਦਿਆਂ ਨੇ ਦੇ ਵਿੱਚ ਹੀ ਬਾਥਰੂਮ ਕੀਤਾ ਹੋਏਗਾ।
ਹਾਂਜੀ ਕੁਛ ਹੋ ਵੀ ਸਕਦਾ ਏਦਾਂ ਬਹੁਤ ਹੀ ਜਾਦਾ ਗੰਦਾ ਹੋਇਆ ਦਾ ਸੀ ਨਾ ਲੋਕੀ ਜਦੋਂ
ਬੱਚੇ ਨੀ ਨਾ ਮੰਨਦੇ, ਬੱਚੇ ਨੀ ਮੰਨਦੇ ਬੱਚੇ ਅੰਦਰ ਬੱਚੇ ਤਾਂ ਕਰਦੇ ਹੀ ਕਰਦੇ ਹੈ।
ਹਾਂਜੀ। ਲੋਕੀ ਸੋਚਦੇ ਨੀ ਨਾ ਕਿ ਸਾਡੇ ਤੋਂ ਬਾਦ ਵੀ ਕਿਸੇ ਨੇ ਮਤਲਬ ਇੰਜੋਏ ਕਰਨ ਆਣਾ ਪੂਲ ਦੇ ਵਿ ਤੇ ਉਹ ਇਹੋ ਗ਼ਲਤ ਕੰਮ ਕਰ ਦਿੰਦੇ ਨੇ ਵਿੱਚ। ਹਾਂਜੀ-ਹਾਂਜੀ, ਹਾਂਜੀ।
ਵੈਸੇ ਮੈਂ ਤਾਂ ਸੋਚਦਾ ਜੇ ਬੰਦੇ ਕੋਲ ਘਾਰ ਜਗ੍ਹਾ ਹੈ ਨਾ ਤੇ ਆਪਣੇ ਫਲਾਨ ਵਾਲਾ ਪੂਲ ਲਿਆਆ ਹੋਏ ਤੇ ਉਹ ਚ ਠੰਡਾ ਪਾਣੀ ਪਾ ਕੇ ਤੇ ਆਪਣਾ ਚੀਲ ਕਰੇ ਬੰਦਾ।
ਹਾਂਜੀ-ਹਾਂਜੀ ਮੈਂ ਵੀ ਮੈਂ ਵੀ ਇਹੀ ਸੋਚਿਆ ਕਿ ਮਤਲਬ ਆਪਣੇ ਮਤਲਬ ਮਨ ਨੂੰ ਤਸੱਲੀ ਦੇਣ ਆਸਤੇ। ਬੰਦਾ ਉੱਦਾ ਹੀ ਸਿੰਪਲ ਪੂਲ ਲਾ ਲੈ।
ਹੂੰ ਤੁਹਾਡੇ ਕੋਲ ਹੈਗਾ ਪੂਲ।
ਹਾਂਜੀ ਹੈਗਾ ਮੈਂ ਸੋਚਦਾ ਵੀ ਪਿਆ ਕਿ ਅੱਜ ਕੱਲ੍ਹ ਦੇ ਵਿੱਚ ਲਾਵਾਂ। ਤੁਹਾਡੇ ਕੋਲ ਹੈਗਾ ਏ।
ਨਈਂ-ਨਈਂ ਸਾਡੇ ਕੋਲ ਤਾਂ ਨਹੀਂ ਹੈਗਾ ਤੁਹਾਡੇ ਕੋਲ ਕਿੰਨੀ ਹਾਈਟ ਦਾ।
ਸਾਡੇ ਕੋਲ ਹੈਗਾ ਏ ਸਾ ਸਾਡਾ ਪੂਲ ਤਿੰਨ ਬਾਏ ਤਿੰਨ ਫੁੱਟ ਦਾ।
ਅੱਛਾ ਮਲਬ ਤਿੰਨ, ਚਾਰ ਜਣੇ ਤੇ ਆ ਹੀ ਜਾਂਦੇ ਹੋਏਗੇ। ਹਾਂਜੀ। ਠੀਕ ਬ ਬੱਚਿਆਂ ਲਈ ਤਾਂ ਠੀਕ ਹੀ ਹੁੰਦਾ ਖੇਲਣ ਲਈ ਉਹਨਾ ਨੂੰ ਹੋਰ ਕੀ ਮਜ਼ਾ ਚਾਹੀਦਾ।
ਹਾਂਜੀ-ਹਾਂਜੀ।
ਨਾਲੇ ਆਪਣੇ ਘਰ ਦਾ ਵਧੀਆ ਹੁੰ ਦਾ ਆਪਣਾ ਪਾਣੀ ਆਪਣੇ ਲੋਕੀ ਹਾਂਜੀ।
ਹ। ਤੁਸੀਂ ਮੈਨੂੰ ਮਤਲਬ ਪੂਰੀ ਗੱਲ ਕਰਨ ਦੋ ਫਿਰ ਤੁਸੀਂ ਕਰਿਆ ਕਰੋ ਇੱਦਾਂ ਫਿਰ ਇੱਕ ਦੂਜੇ ਦੀ ਗੱਲ ਓਵਰਲੈਪ ਘਰ ਜਾਂਦੀ ਹੈ। ਹੈਲੋ।
ਬੋਲੋ-ਬੋਲੋ।
ਮੈਂ ਕਿਹਾ ਤੁਸੀਂ ਮੈਨੂੰ ਗੱਲ ਕਰਨ ਦਿਆਂ ਕਰੋ ਇੱਦਾਂ ਓਵਰਲੈਪ ਕਰ ਦਿੰਦੀ ਇੱਕ ਦੂਜੇ ਦੀ ਗੱਲ।
ਚਲੋ ਠੀਕ ਹੈ ਤੁਸੀਂ ਬੋਲੋ।
ਹਾਂਜੀ, ਮੈਂ ਕਹਿਣ ਨਿਆ ਸੀ ਕਿ ਜਿਹੜਾ ਤਿੰਨ ਬਾਏ ਤਿੰਨ ਫੁੱਟ ਦਾ ਪੂਲ ਏ ਉਹ ਬੱਚਿਆਂ ਆਸਰੇ ਬਹੁਤ ਇੰਜੋਏਬਲ ਹੈਗਾ ਏ ਉਹ ਆਰਾਮ ਨਾਲ ਇੱਧਰ ਤੋਂ ਉੱਧਰ ਜਾ ਸਕਦੇ ਆ। ਪਰ ਉੱਥੇ ਹੀ ਵੱਡਿਆਂ ਆਸਤੇ ਵੱਡੇ ਬੱਚਿਆ ਆਸਤੇ ਸਤੇ ਉਹ ਪੂਲ ਮਤਲਬ ਐਡਾ ਵਧੀਆ ਨੀ ਹੈਗਾ। ਸੇ ਆਰਾਮ ਮੈਂ ਇੱਕ ਬਹਿ ਸਕਦੇ ਆ ਵਿੱਚ ਮਤਲਬ ਇੱਧਰ ਤੋਂ ਉੱਧਰ ਨੀ ਹੋ ਸਕਦੇ।
ਅੱਛਾ।
ਤੇ ਤੁਹਾਡੇ ਕੋਲ ਹੈਗਾ ਪੂਲ।
ਨਈਂ-ਨਈਂ
ਅੱਛਾ, ਤੁਸੀਂ ਗਏ ਫਿਰ ਵੋਟਰ ਪਾਰਕ।
ਅਸੀਂ ਪਿਛਲੇ ਸਾਲ ਗਏ ਸੀ ਵਾਟਰ ਪਾਰਕ, ਵਾਟਰ ਪਾਰਕ ਜਾਣਾ ਨਾ ਬੰਦੇ ਨੇ ਸਵੇਰੇ ਜਾਏ। ਕਿਉਂਕਿ ਸਵੇਰੇ-ਸਵੇਰੇ ਪਾਣੀ ਹੁੰਦਾ ਇੱਕਦਮ ਫਰੈਸ਼। ਅਸੀਂ ਜਦੋਂ ਗਏ ਸੀ ਸੱਤ ਵਜੇ ਗਏ ਸੀ ਮਤਲਬ ਬਹੁਤ ਘੱਟ ਲੋਕ ਸੀ ਭੀੜ ਵੀ ਬੜੀ ਘੱਟ ਸੀ, ਔਰ ਸਾਫ਼ ਪਾਣੀ ਸੀ। ਪਿਆ ਹੀ।
ਅੱਛਾ।
ਉਦੋ ਅਸੀਂ ਬੜਾ ਮਜਾ ਕੀਤਾ ਸਲਾਈਡਾਂ ਚ।
ਅੱਛਾ ਜੀ, ਸਲਾਈਡਾਂ ਵੀ ਹੈਗੀਆਂ ਹੀ।
ਹਾਂਜੀ, ਬੜੀ ਸਲਾਈਡਾਂ ਸੀ ਮਤਲਬ ਉੱਤੋਂ-ਉੱਤੋਂ ਖ ਵੱਡੀਆਂ ਵੀ ਸੀ ਬੱਚਿਆਂ ਦੀ ਵੀ ਸੀ। ਮਤਲਬ ਉਹ ਵਾਟਰ-ਪਾਰਕ ਚ ਨਾ ਘੱਟੋ-ਘੱਟ ਦਸ-ਪੰਦਰਾਂ ਵੱਖਰੇ-ਵੱਖਰੇ ਪੂਲ ਹੋਏ ਗਏ।
ਅੱਛਾ ਜੀ।
ਜਿਵੇਂ ਵੇ ਵਾਲਾ ਪੂਲ ਵੱਖਰਾ ਹੋ ਗਿਆ। ਟਿਊਬ ਵਾਲਾ ਪੂਲ ਵੱਖਰਾ ਹੋ ਗਿਆ, ਸਲਾਈਡ ਵਾਲਾ ਵੱਖਰਾ ਹੋ ਗਿਆ। ਵੱਡੀ ਸਲਾਈਡ ਦਾ ਵੱਖਰਾ, ਬੱਚਿਆਂ ਦਾ ਵੱਖਰਾ, ਫੈਮਲੀ ਦਾ ਵੱਖਰਾ।
ਅੱਛਾ।
ਹਾਂਜੀ।
ਅੱਛਾ, ਮਤਲਬ ਤੋ ਤੁਹਾਡੀ ਸਾਰੀ ਫੈਮਲੀ ਗਈ ਸੀ, ਪੂਲ ਤੇ।
ਹਾਂਜੀ-ਹਾਂਜੀ, ਉੱਥੇ ਲੋਕ ਵੀ ਮਤਲਬ ਅੱਛੇ ਲੋਕ ਹੀ ਆਏ ਹੋਏ ਸੀ ਐਜੂਕੇਟਿਡ ਲੋਕ ਐਵੇਂ ਕੋਈ ਗੰਦੇ ਲੋਕ ਨਈਂ ਆਏ ਹੋਏ ਸੀ, ਅੱਛੇ ਘਰ ਦੇ ਲੋਕ ਸੀ।
ਅੱਛਾ ਜੀ ਫਿਰ ਤੇ ਉਹਦੀ ਟਿਕਟ ਵੀ ਬੜੀ ਮਹਿੰਗੀ ਹੋਣੀ ਐ।
ਹਾਂਜੀ ਟਿਕਟ ਦੇ ਤੇ ਪ੍ਰਾਈਸ ਰੇ ਜ਼ਿਆਦਾ ਹੀ ਸੀ। ਸੱਤ ਸੌ ਰੁਪਏ ਪਰ ਪਰਸਣ ਸੀ। ਸੱਤ ਸੌ ਪਰ ਪਰਸਨ।
ਅੱਛਾ ਜੀ। ਤੇ ਮਤਲਬ ਕਿ ਟਾਈਮਿੰਗ ਕਿੰਨੀ ਦਿੰਦੇ ਆ ਉਹ ਇੰਜੋਏ ਕਰਨ ਵਾਸਤੇ।
ਅਨਲਿਮੀਟਿਡ।
ਅਨਲਿਮਿਟਿਡ ਮਤਲਬ ਕਿ ਟਵੈਂਟੀ ਫੋਰ ਆਰਸ ਰਹਿ ਸਕਦਾ ਬੰਦਾ।
ਨਈ ਟਵੈਟੀ ਫੋਰ ਆਰ ਨਈ ਮਤਲਬ ਜਿੰਨੇ ਵਜੇ ਪੂਲ ਦਾ ਖੁੱਲਣ ਤੋਂ ਬੰਦ ਹੋਣ ਦਾ ਟਾਈਮ ਐ। ਤੁਸੀਂ ਸਵੇਰੇ ਜਾਓ ਤੁਹਾਡੀ ਮਰਜ਼ੀ ਸ਼ਾਮੀ ਆਓ। ਪਰ ਇੰਨਾ ਦੇਰ ਬੰਦੇ ਤੋਂ ਰਿਹਾ ਨੀ ਨਾ ਜਾਂਦਾ, ਬੰਦਾ ਵੱਧ ਤੋਂ ਵੱਧ ਇੱਕ ਸਲਾਈਡ ਦੋ-ਦੋ ਵਾਰ ਲਲ ਲੇਗਾ। ਉਹ ਚ ਕਿੰਨੇ ਤਿੰਨ-ਚਾਰ ਘੰਟੇ ਲੱਗ ਜਾਣਗੇ।
ਹਾਂਜੀ ਹਾਂਜੀ।
ਲੈ ਲੈ ਕੇ ਬੋਰ ਹੋ ਜਾਂਦੇ ਨੇ ਆ। ਫਿਰ ਲਾਈਨਾਂ ਕਤ ਕਈ ਕਈ ਝੂਲੇ ਜੋ ਵਧੀਆ ਲੱਗਦੇ ਆ ਸਲਾਈਡ। ਉਹ ਤੇ ਲਾਈਨ ਐੰਨੀ ਵੱਡੀ ਲੱਗ ਜਾਂਦੀ ਫੇਰ ਮਨ ਨੀ ਕਰਦਾ ਦੁਬਾਰਾ ਜਾਣ ਤੇ।
ਹਾਂਜੀ ਹਾਂਜੀ।
ਕਈ ਕਈ ਵਾਰ ਤੇ ਇੰਝ ਹੁੰਦਾ ਅਸੀਂ ਸਲਾਈਡ ਲੈਣ ਜਾਂਣੇ ਆਂ। ਸਾਨੂੰ ਲੱਗਦਾ ਕਿ ਸਾਡੀ ਸਲਾਈਟ ਖ਼ਰਾਬ ਹੋ ਗਈ ਐ। ਸਾਡੇ ਨਾਲ ਕੋਈ ਹਾਦਸਾ ਹੋਣ ਵਾਲਾ ਬਸ ਜਿਵੇਂ ਟੁੱਟ ਜਾਏਗੀ ਜਾਂ ਅਸੀਂ ਡਿੱਗ ਜਾਂਗੇ।
ਅੱਛਾ ਜੀ, ਅੱਛਾ।
ਕਿਉਂਕਿ ਕਾਫੀ ਸਾਰੀ ਵੀਡੀਓ ਦੇਖੀ ਹੁੰਦੀ ਜੋ ਲੋਕਾਂ ਨਾਲ ਹੁੰਦਾ ਤੇ ਫਿਰ ਮਨ ਚ ਡਰ ਬਹਿ ਜਾਂਦਾ।
ਹਾਂਜੀ ਹਾਂਜੀ ਤੇ ਤੁਹਾਨੂੰ ਤੇ ਨੀ ਡਰ ਲੱਗਾ।
ਨਈ ਨਈਂ, ਮਤਲਬ ਜਿਹੜੀ ਤੁਹਾਨੂੰ ਸੱਚ ਦੱਸਾਂ ਤੇ ਜਿਹੜੀ ਅਸੀਂ ਪਹਿਲੀ ਸਲਾਈਡ ਲਿੱਤੀ ਨਾ ਹਾਡੀ ਪਹਿਲੀ ਸਲਾਈਡ ਸੀ, ਸਭ ਤੋਂ ਉੱਚੀ ਸਲਾਈਡ। ਤੇ ਉਹ 'ਚ ਇੰਨਾ ਖਾਸ ਡਰ ਲੱਗਾ ਨਹੀਂ ਅਤੇ ਬਾਕੀ ਸਾਰੀ ਸਲਾਈਡਾਂ ਉਹ ਤੋਂ ਘੱਟ- ਘੱਟ ਹੀ ਸੀ। ਫੇਰ, ਫੇਰ ਡਰ ਨੀ ਲੱਗਾ ਫੇਰ ਮਜ਼ਾ ਹੀ ਆਇਆ ਬਸ।
ਅੱਛਾ- ਅੱਛਾ। ਅੱਛਾ ਮਤਲਬ ਪਾਣੀ ਦਾ ਟੈਂਪਰੇਚਰ ਨੋਰਮਲ ਹੁੰਦਾ ਜਾਂ ਠੰਡਾ।
ਨਹੀਂ ਠ ਪੂਲ- ਪੂਲ ਦੇ ਹਿਸਾਬ ਨਾ ਹੁੰਦਾ ਜਿਹੜੇ ਉੱਥੇ ਸਲਾਈਡਾਂ ਵਾਲੇ ਹੁੰਦੇ ਆ। ਉਹਨਾਂ ਦਾ ਤਾਂ ਨੋਰਮਲ ਹੁੰਦਾ ਹੈ। ਲੇਕਿਨ ਜਿਹੜੇ ਪੂਲ 'ਚ ਬੰਦੇ ਸਵੀਮਿੰਗ ਕਰਦੇ ਹੈ। ਉਹਨਾਂ ਦਾ ਥੋੜਾ ਠੰਡਾ ਹੁੰਦਾ ਗਰਮੀ ਦੇ ਹਿਸਾਬ ਨਾਲ।
ਅੱਛਾ ਜੀ। ਮਤਲਬ ਤੁਸੀਂ ਪੂਰੇ ਠੰਡੇ ਹੋ ਕੇ ਆਏ ਹੋ।
ਹਾਂਜੀ ਅਸੀਂ ਘਰੋਂ ਨਹੀ ਨਾ ਠੰਡੇ ਹੋਏ ਫੇਰ ਸਵੀਮਿੰਗ ਪੂਲ ਤੇ ਠੰਡੇ ਹੋਏ।
ਅੱਛਾ ਉਹ ਤੋਂ ਬਾਅਦ ਸਵੀਮਿੰਗ ਕਰਕੇ ਬਾਅਦ 'ਚ ਉੱਥੇ ਬ ਬਾਹਰ ਜਾ ਕੇ ਸ਼ਾਵਰ ਵੀ ਲੈ ਲੈਂਦੇ ਹੋ।
ਹਾਂਜੀ ਸ਼ਾਵਰ ਵੀ ਉਹ ਮੈਨੂੰ ਬੜਾ ਸਹੀ ਲੱਗਦਾ ਇਹ ਵੀ। ਜਾਂਦੇ ਹੀ ਸ਼ਾਵਰ ਲੱਗਾ ਹੁੰਦਾ, ਬੰਦਾ ਪਹਿਲਾਂ ਸ਼ਾਵਰ 'ਚ ਗਿੱਲਾ ਹੋ ਕੇ ਜਾਂਦਾ। ਫੇਰ ਉਹਦੇ ਬਾਅਦ ਜਿੱਥੇ ਲੋਕੌਰ ਰੂਮ ਆਉਂਦੇ ਹੈ। ਉਸ ਤੋਂ ਪਹਿਲੇ ਹੀ ਸ਼ਾਵਰ ਲੱਗੇ ਹੁੰਦੇ ਹੈ।
ਅੱਛਾ। ਤੇ ਮਤਲਬ ਕੀ ਇਕੱਲਾ ਸਵੀਮਿੰਗ ਪੂਲ ਵੀ ਹੈਗੀ ਆ ਪੂਰਾ ਰਿਜੋਰਟ ਅੰਦਰ ਖਾਣ- ਪੀਣ ਦਾ ਵੀ ਅਰੇਂਜਮੈਂਟ ਹੈਗਾ।
ਹਾਂਜੀ ਖਾਣ- ਪੀਣ ਦਾ ਵੀ ਅਰੇਂਜਮੈਂਟ ਹੈ। ਪਰ ਰਿਜ਼ੋਰਟ ਜੋ ਹੁੰਦਾ ਨਾ ਜਿੱਥੇ ਰਹਿਣ। ਸਟੇਅ ਦਾ ਵੀ ਹੋਏ ਕੋਈ ਕੰਮ ਉੱਥੇ ਉਹ ਨਹੀਂ ਸੀ। ਸਿਰਫ ਸਲਾਈਡਾਂ, ਵਾਟਰ ਪਾਰਕ, ਹੋਰ ਖਾਣ- ਪੀਣ ਦੀ ਦੋ- ਤਿੰਨ ਦੁਕਾਨਾਂ।
ਅੱਛਾ ਮਤਲਬ ਸੱਤ ਸੌ ਰੁਪਏ ਦੇ ਵਿੱਚ ਤੁਹਾਨੂੰ ਖਾਣ ਪੀਣ ਵੀ ਹੋਇਆ ਵਿੱਚ ਹੀ।
ਨਹੀਂ- ਨਹੀਂ ਖਾਣ- ਪੀਣ ਦੇ ਪੈਸੇ ਵੱਖਰੇ ਉਹ ਬੜਾ ਮਹਿੰਗਾ ਸੀ ਉੱਥੇ।
ਹਾਂਜੀ ਉਹ ਫੇਰ ਅੰਦਰ ਮਹਿੰਗਾ ਹੀ ਹੁੰਦਾ ਸਾਰਾ ਕੁਛ।
ਬਾਕੀ ਇਹ ਕਿ ਲੋਕ ਕੋਈ ਗੰਦੇ ਨਹੀਂ ਸੀ। ਐਜੂਕੇਟਿਡ ਲੋਕ ਸੀ। ਹੁਣ ਪਾਣੀ ਵੀ ਉਹ ਪਾਣੀ ਤੋਂ ਪਤਾ ਲੱਗ ਜਾਂਦਾ ਕਿ ਲੋਕੀ ਕਿਹੋ ਜਿਹੇ ਹੈ। ਜਿਹੜਾ ਵੇਬ ਵਾਲਾ ਪੂਲ ਸੀ ਨਾ। ਉਹ ਦੋ ਹਿੱਸਿਆਂ 'ਚ ਡਿਵਾਈਡ ਸੀ। ਇੱਕ ਪੂਲ ਏ, ਇੱਕ ਪੂਲ ਬੀ।
ਅੱਛਾ।
ਤਾਂ ਕਰਕੇ ਥੋੜਾ ਰਸ਼ ਵੀ ਸੀ ਨਾ ਉਹ ਘੱਟ ਸੀ। ਜ਼ਿਆਦਾ ਉਵਰ ਨਹੀਂ ਸੀ ਘਮਣਾਸ ਨੀ ਸੀ ਮੱਚਿਆ ਜਿਵੇਂ ਇੱਕ ਪੂਲ ਚ ਸਾਰੇ ਬੰਦੇ ਭਰੇ ਪਏ ਆ ਉਹ ਨਹੀਂ ਸੀ ਕੰਮ, ਮਤਲਬ ਅੱ ਕਾਫ਼ੀ ਸਪੇਸ ਸੀ।
ਅੱਛਾ ਜੀ।
ਉਹ ਤੇ ਅਵੇ ਜੀ ਬਣਾਇਆ ਦਾ ਸੀ ਜਿਵੇਂ ਬੀਚ ਤੇ ਆਏ ਹੁੰਦੇ ਨਾ ਜਿਵੇਂ ਬੀਚ ਤੇ ਆਉਂਦੀ ਲਹਿਰ। ਉਂਜੀ ਉੱਥੇ ਆਉਂਦੀ ਸੀ ਮਤਲਬ। ਸ਼ੁਰੂ ਚ ਡ ਡੂੰਘਾਈ ਘੱਟ ਫੇਰ ਅੱਗੇ ਜਾ- ਜਾ ਕੇ ਨੌ ਫੁੱਟ ਤੱਕ ਗਹਿਰਾ ਹੋ ਜਾਂਦਾ ਸੀ ਪੂਲ।
ਅੱਛਾ ਮਤਲਬ ਕਿ ਇੱਕਦਮ ਤੁਸੀਂ ਇੰਜੋਏ ਕੀਤਾ ਉੱਥੇ ਪੂਰਾ।
ਹਾਂਜੀ।
ਚਲੋ ਠੀਕ ਹੈ ਜੀ।